ਹੈਲੋ ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਹਾਂਜੀ ਹੋਰ ਕਿਵੇਂ ਔ, ਘਾਰ ਸਭ ਠੀਕ
ਸਭ ਘਾਰ ਠੀਕ ਤੁਸੀਂ ਦੱਸੋ ਤੁਸੀਂ ਵਧੀਆ ਹੋ
ਹਾਂਜੀ ਹਾਂਜੀ ਮੈਂ ਵਧੀਆ, ਬਸ ਸਾਡੇ ਪਾਸੇ ਮੌਸਮ ਦਾ ਇਤਨਾ ਬੁਰਾ ਹਾਲ ਗਰਮੀ ਦੀ ਵਜ੍ਹਾ ਤੋਂ ਬਸ ਬਹੁਤ ਜਿਆਦਾ ਗਰਮੀਂ ਹੈ, ਤੁਹਾਡੇ ਪਾਸੇ ਗਰਮੀਂ ਕਿੱਦਾਂ ਏ
ਸਾਡੇ ਪਾਸੇ ਗਰਮੀਂ ਗਰਮੀਂ ਦਾ ਤਾਂ ਬੜਾ ਬੁਰਾ ਹਾਲ ਮੌਸਮ ਠੰਡਾ ਜਿਹਾ ਹੋਇਆ ਦਾ ਐ ਪਸੀਨਾ ਪਸੀਨਾ ਹੋਇਆ ਪਿਆ ਬੰਦਾ ਬੰਦੇ ਨੂੰ ਪਾਣੀ ਜਿੰਨੀ ਵਾਰ ਪਿਆ ਦੋ ਪਿਆ ਦੋ ਬਸ ਇੰਨੀ ਗਰਮੀਂ ਹੁੰਦੀ ਪਈ ਹੈ, ਕਿ ਰਿਹਾ ਨੀ ਜਾ ਰਿਹਾ, ਨੀਂਦਰ ਨਹੀਂ ਆ ਰਹੀ ਗਰਮੀਂ ਕਰਕੇ, ਹੈਨਾ ਗਰਮੀਂ ਮੈਂਨੂੰ ਬੋਡੀ ਪੇਨ ਹੋਣ ਲੱਗ ਜਾਂਦਾ, ਪਤਾ ਬੋਡੀ ਨਾ ਬਿਲਕੁੱਲ ਲੇਜ਼ੀ ਲੇਜ਼ੀ ਫੀਲ ਕਰਨ ਲੱਗ ਜਾਂਦੀ ਹੈ, ਮੇਰੇ ਮੁਤਾਬਿਕ ਤੇ
ਬਿਲਕੁੱਲ ਸਹੀ ਕਹਿ ਰਹੇ ਹੋ ਗਰਮੀਂ ਇਤਨੀ ਜ਼ਿਆਦਾ ਏ, ਬਸ ਫਿਰ ਕੀ ਦੱਸੀਏ ਬਾਹਰ ਜਾਣ ਬਿਲਕੁਲ ਮਨ ਹੀ ਨਹੀਂ ਕਰਦਾ
ਮੇਰੀ ਵੀ ਇਦਾਂ ਤਬੀਅਤ ਲੋਜ਼ ਨਹੀਂ ਹੁੰਦੀ ਖਰਾਬ ਨਹੀਂ ਹੁੰਦੀ ਬਿਲਕੁੱਲ ਵੀ ਹੈਨਾ
ਹੂ ਹੂ
ਬੱਟ ਇਸ ਵਾਰ ਮੈਂ ਕੀ ਦੱਸਾਂ, ਇਸ ਮਹੀਨੇ ਮਹੀਨੇ 'ਚ ਤਿੰਨ ਤੋਂ ਚਾਰ ਵਾਰ ਮੇਰੀ ਤਬੀਅਤ ਢਿੱਲੀ ਪੈ ਚੁੱਕੀ ਏ, ਗਰਮੀਂ ਕਰਕੇ ਲੂ ਲੱਗ ਜਾਂਦੀ ਬੰਦੇ ਨੂੰ।
ਬਿਲਕੁੱਲ ਲੂ ਬੜੀ ਲੱਗ ਜਾਂਦੀ ਏ, ਬਿਲਕੁ ਬੜਾ ਗਰਮੀਂ ਦਾ ਬੜਾ ਧਿਆਨ ਰੱਖਣਾ ਹੁਣ ਗਰਮੀ ਆ ਤੇ ਇਹਦੇ ਕਾਰਨ ਵੀ, ਬਿਲਕੁੱਲ ਦੇਖੋ ਇਹਦੇ ਜ਼ਿੰਮੇਦਾਰ ਵੀ ਅਸੀਂ ਅਸੀਂ ਹੈਗੇ ਆ, ਗਰਮੀ ਇਨੀ ਜ਼ਿਆਦਾ ਵੱਧਦੀ ਪਈ ਤੇ। ਅਸੀਂ ਲੋਕ ਈ ਦੇਖੋ ਸਾਡੇ ਜਿਹੇ ਲੋਕ ਈ ਹੁੰਦੇ, ਜੋ ਪੇੜ-ਪੂੜ ਕੱਢ ਦਿੰਦੇ ਨੇ, ਮਾੜੇ-ਮੋਟੇ ਜੋ ਪੇੜ ਲੱਗੇ ਹੁੰਦੇ ਨੇ ਉਹ ਵੀ ਕੱਟ ਕੇ ਜ਼ਮੀਨਾਂ, ਕਦੀ ਹੋਟਲ ਬਣਾ ਲਿਆ, ਕਦੀ ਕਿਸੇ ਨੇ ਕੁੱਛ ਬਣਾਤਾ, ਕਦੀ ਮੋਲ ਬਣਾਤਾ, ਕਦੀ ਕੁੱਛ ਬਣਾਤਾ। ਸਾਰੇ ਪੇੜ ਤੇ ਕੱਟੇ ਜਾਂਦੇ ਪਏ, ਫਿਰ ਗਰਮੀਂ ਬਰਦਾਸ਼ਤ ਸਾਨੂੰ ਈ ਕਰਨੀ ਪੈਣੀ ਏ ਫੇਰ, ਗਰਮੀਂ ਖੁਦ ਤੇ ਕੰਟਰੋਲ ਆ ਨੀ ਪਾਏਗੀ ਜੀ। ਜੇ ਅਸੀੇ ਪੇੜ ਲਗਾਈਏ ਤੇ ਫਿਰ ਜੀ-ਜੀ, ਤੁਸੀਂ ਜਾਗਰਣ 'ਚ ਬੈਠੇ ਜੇ? ਜਾਗਰਣ ਮੇ ਬੇਠੇ, ਜਾਗਰਣ 'ਚ।
ਨਹੀਂ-ਨਹੀਂ ਮੈਂ ਕਿੱਥੇ ਆਇਆ ਸੀਗਾ। ਜ਼ਰੀ
ਅੱਛਾ-ਅੱਛਾ-ਅੱਛਾ।
ਹ
ਬਿਲਕੁੱਲ ਸਹੀ ਗੱਲ, ਦੇਖੋ ਗਰਮੀਂ ਸਾਡੇ ਪਾਸੇ ਵੀ ਬੜੀ ਵਾਹਵਾ, ਸੋਚਨੇ ਆ ਕਿ ਚਲੋ ਪੇੜ-ਪੂੜ ਲਾਈਏ। ਜੋ ਮਾੜੇ-ਮੋਟੇ ਪੇੜ ਹੈਗੇ ਨੇ, ਲੋਕ ਉਹ ਵੀ ਕੱਟੀ ਜਾਂਦੇ ਵੇ, ਅਸੀਂ ਕਹਿੰਨੇ ਵੀ ਤੁਸੀਂ ਪੇੜ ਨਾ ਕੱਟੋ ਤੇ ਕਹਿੰਦੇ ਨੇ ਅਸੀਂ ਤੇ ਕਦੇ ਦੀ ਤੁਹਾਡੀ ਜਗ੍ਹਾ ਤੇ ਮੈਂ ਘਰ ਬਣਾ ਲਈਏ, ਫੇਰ ਤੁਸੀਂ ਆਪਣੇ ਘਰ ਲਾ ਲੋ ਪੇੜ। ਜਿਵੇਂ ਪੇੜ ਲੱਗੇ ਹੋਏ ਨੇ ਉੱਥੇ
ਦੇਖੋ, ਮੈਂ ਇਸ ਗਰਮੀ 'ਚ ਸਾਰਿਆਂ ਨੂੰ ਇਹ ਰਹਿ ਦੇਵਾਂਗਾ ਕਿ ਜਿੰਨਾ ਹੋ ਸਕੇ, ਆਪਣੇ ਘਰ ਇੱਕ-ਇੱਕ ਮਤਲਬ ਆਪਣੇ ਘਰ ਨਹੀਂ, ਆਪਣੀ ਸਿਟੀ ਵਿੱਚ ਇੱਕ-ਇੱਕ ਪੇੜ ਤੇ ਹੋਣਾ ਚਾਹੀਦਾ।
ਇੱਕ-ਇੱਕ ਪੇੜ ਲਗਾਣਾਂ ਚਾਹੀਦਾ ਬਿਲਕੁਲ ਦੇਖੋ ਤੁਹਾਡੀ ਐਨੀਵਰ ਸਰੀ ਏ, ਤੁਹਾਡਾ ਬਡੇ ਵੇ, ਤੁਹੀ ਸੈਲੀਬ੍ਰੇਟ ਕਰਦੇ ਓ, ਇਨਾ ਪੈਸਾ ਖ਼ਰਚ ਕਰਦੇ ਹੋ, ਬਲਕਿ ਇੱਕ ਪੇੜ ਲਾ ਦੋ।
ਦੇਖੋ ਮੈਂ ਗੱਲ ਦੱਸਾਂ, ਪਹਿਲੀ ਗੱਲ ਤੇ ਹਰ ਇੱਕ ਸਿਟੀ ਵਿੱਚ ਇੱਕ ਪਾਰਕ ਹੋਣਾ ਜ਼ਰੂਰੀ ਏ।
ਹਾਂਜੀ, ਬਿਲਕੁਲ ਸਹੀ
ਉਹ ਪਾਰਕ ਹੋਏਗਾ ਤੇ ਪੇੜ ਤੇ ਹੋਣਗੇ ਈ ਅੰਦਰ।
ਬਿਲਕੁਲ ਸਹੀ ਗੱਲ ਏ, ਦੇਖੋ ਪੇੜ ਉੱਥੇ ਲਗਾਣੇ ਚਾਹੀਦੇ ਨੇ, ਪਾਰਕ ਵਿੱਚ ਸਾਨੂੰ ਆਕਸੀਜਨ ਦੀ ਕੋਈ ਕਮੀ ਨੀ ਆਏਗੀ, ਗਰਮ ਬਿਲਕੁਲ ਗਰਮੀ ਵੀ ਹੋੜੀ ਘੱਟ ਹੋ ਜਾਏਗੀ, ਨਾਲੇ ਥੋੜਾ ਮੀਹ ਵੀ ਆਪ
ਮੈਂ ਇੱਕ ਹੂੰ, ਦੇਖੋ ਮੈਂ ਇੱਕ ਗੱਲ ਦੱਸਾਂ ਜੋ ਗਰਮੀ ਦਾ ਮੌਸਮ ਹੁੰਦਾ ਨਾ, ਉਹਦੇ ਵਿੱਚ ਬੰਦੇ ਨੂੰ ਘੱਟ ਬਟ ਆਰਾਮ ਕਰਨਾ ਚਾਹੀਦਾ, ਜਿੰਨਾ ਹੋ ਸਕੇ ਜ਼ਿਆਦਾ ਤੋਂ ਜ਼ਿਆਦਾ ਆਰਾਮ ਆਰਾਮ ਕਰਨਾ ਕਾਫ਼ੀ ਜ਼ਰੂਰੀ ਏ, ਇਸ ਗਰਮੀ 'ਚ ਕੰਮ ਆਪਣਾ ਜਲਦੀ ਨਿਪਟਾ ਲਿਆ ਬੰਦੇ ਨੇ, ਅਗਰ ਬੰਦਾ ਵਿਆਹ ਹੋਇਆ ਦਾ ਤਾਂ, ਨਹੀਂ ਹੋਇਆ ਦਾ ਤਾਂ ਆਪਣੇ ਘਰ ਦਾ ਕੰਮ ਬਠਿਆ ਵਿਆਹ, ਮਤਲਬ ਕੰਮ ਨਿਪਟਾ ਲਿਆ ਇੱਕ-ਇੱਕ ਬਾਰਾਂ ਵਜੇ ਤੱਕ, ਉਹ ਤੋਂ ਬਾਅਦ ਆਰਾਮ ਕਰਿਆ ਬਿਲਕੁਲ, ਜਿੰਨਾ ਹੋ ਸਕੇ
ਕੋਈ ਗੱਲ ਤੇ ਨੀ।
ਠੰਡਾ ਬਣਾ ਲਿਆ, ਕੁਛ ਲੱਸੀ-ਲੁੱਸੀ ਬਣਾ ਲੀ।
ਹੁਣ ਬਿਲਕੁਲ, ਜੇ ਗਰਮੀ ਇਤਨੀ ਜ਼ਿਆਦਾ ਪੈਂਦੀ ਹੋਏ ਕਿ, ਬੰਦਾ ਕੋਈ ਕੰਮ ਵੀ ਨੀ ਕਰ ਪਾਂਦਾ ਐਗਾ, ਜੇ ਖੀਏ ਨਾ ਜੇ ਅਸੀਂ ਕਿਚਨ 'ਚ ਨੀ ਰੋਟ ਟੀ ਵਗੈਰਾ ਬਣਾਂਣ ਜਾਈਏ ਤੇ ਜਿਹੜਾ ਤਪਦਾ ਹੁੰਦਾ ਏ ਕਿਚਨ, ਕੰਮ ਕਰਨ ਦਾ ਮਨ ਈ ਨੀ ਕਰਦਾ
ਦੇਖੋ ਜਿੰਨਾ ਹੋ ਸਕੇ, ਮੈਂ ਉਹ ਦੇ ਲੱਸੀ ਬਣਾ ਲੀ, ਠੰਡ 'ਚ ਜਾਂ ਫਿਰ ਆਪਣਾ ਤੁਸੀਂ, ਕੀ ਕਹਿੰਦੇ ਨੇ ਰਸਲਾਂ ਬਣਾ ਲੋ।
ਹੁਣ ਅਸੀਂ ਸ਼ਹਿਰਾਂ 'ਚ ਅਸੀਂ ਰਹਿੰਦੇ ਆ, ਹੁਣ ਅਸੀਂ ਪਿੰਡਾਂ ਵਾਲੇ ਸ਼ਹਿਰ ਜਾਵਾਂਗੇ ਨਾ, ਪਿੰਡਾਂ ਆ ਐਡ 'ਚ ਨੀ ਘੱਟ ਗਰਮੀ ਗਰਮੀ ਜੋ ਹੁੰਦੀ ਉਹ ਤਾਂ ਘੱਟ ਹੁੰਦੀ ਕਿਉਂਕਿ ਤੁਹਾਨੂੰ ਪਤਾ ਪੇੜ ਪੌਦੇ ਕਿੰਨੇ ਲੱਗੇ ਦੇ ਹੁੰਦੇ ਨੇ
ਤੇ ਉਹ ਕਿੱਥੇ- ਕਿੱਥੇ, ਦੇਖੋ, ਦੇਖੋ ਕਿੱਥੇ- ਕਿੱਥੇ ਨਾ ਕਿੱਥੇ- ਕਿੱਥੇ ਪਿੰਡਾਂ 'ਚ ਵੀ ਬਹੁਤ ਹੁੰਦੀ ਹੈ ਜਿੱਥੇ ਖੁੱਲ੍ਹਾ ਆਉਂਦਾ ਨਾ ਜਗ੍ਹਾ ਦੂਰ- ਦੂਰ ਤੱਕ ਪੇੜ ਨੀ ਹੁੰਦਾ ਖੁੱਲੀ ਜਗ੍ਹਾ ਜਿਹੀ ਹੁੰਦੀ ਖੇਤ ਹੁੰਦੇ ਨੇ ਆਲੂ -ਆਲੂ ਦੇ ਉੱਧਰ ਕਾਫ਼ੀ ਧੁੱਪ ਹੁੰਦੀ ਹੈ ਏ
ਹਾਂ ਧੁੱਪ ਤਾਂ ਦੇਖੋ ਹੁੰਦੀ ਹੈ ਲੇਕਿਨ ਪੇੜ ਲਗਾ ਨਾਲ ਦੇਖੋ ਆ ਹੁੰਦਾ ਨਾ ਕਿ ਪੇੜ ਲਗਾਣਾ ਸਾਡਾ ਜੋ ਵੀ ਸਾਨੂੰ ਮਤਲਬ ਹਵਾ ਸਾਨੂੰ ਵਾਹਯੂ ਫਰੈਸ਼ ਮਿਲ ਜਾਂਦੀ ਹੈ ਏ
ਸਮਝ ਗਿਆ ਤੁਹਾਡੀ ਗੱਲ ਮੈਂ ਦੇਖੋ ਮੇਰਾ ਨੋਰਮਲੀ ਕਹਿਣਾ ਇਸ ਗਰਮੀ 'ਚ ਜਿੰਨਾ ਹੋ ਸਕਿਆ ਬੰਦੇ ਨੂੰ ਤਿੰਨ ਤੋਂ ਚਾਰ ਲੀਟਰ ਪਾਣੀ ਪੀ ਸਕਣ ਰ ਹਨਾ ਨਾਲੇ ਆਪਣਾ ਨਾਲੇ ਆਪਣੇ ਕੋਲ ਇੱਕ ਮੈਡੀਕਲ ਕਿਟ ਰੱਖਣੀ ਚਾਹੀਦੀ ਹੈ ਕੁਛ ਮੈਡੀਸਨ ਰਖਣੀਆ ਚਾਹੀਦੀਆਂ ਅਤੇ ਕਾਫੀ ਕਿਸੀ ਵੀ ਟਾਈਮ ਕਿਸੇ ਕਦੀ ਵੀ ਅੱਜ ਕੱਲ੍ਹ ਰਸਤੇ ਵਿੱਚ ਵੀ ਕਿੱਥੇ ਵੀ ਬੰਦੇ ਦੀ ਤਬੀਅਤ ਖ਼ਰਾਬ ਹੋ ਜਾਂਦੀ ਹੈ ਏ ਤਾਂ ਮੈਂ ਇਹੀ ਕਹਿਣਾ ਚਾਹਵਾਂਗਾ ਮੈਂ ਇਹੀ ਕਹਿਣਾ ਚਾਹਵਾਂਗਾ ਜਿੰਨਾ ਹੋ ਸਕੇ ਤੁਸੀਂ ਵੀ ਘਰੇ ਆਰਾਮ ਕਰੋ ਆਪਣਾ ਧਿਆਨ ਰੱਖੋ ਜਿਵੇਂ ਕਿ ਮੇਰਾ ਹਿਸਾਬ ਮੈਂ ਦੱਸ ਤਾਂ ਇੰਨੀ ਗਰਮੀ ਵਿੱਚ ਨਾ ਘੱਟ ਤੋਂ ਘੱਟ ਘਰ ਹੁੰਦਾ ਵਾ ਛੁੱਟੀ ਹੁੰਦੀ ਹੈ ਤੇ ਤਿੰਨ ਤੋਂ ਚਾਰ ਵਾਰ ਨਾ ਲੈਂਦਾ ਵਾ
ਬਿਲਕੁਲ ਸਹੀ ਗੱਲ ਹੈ।
ਤਵੀ ਦੋ ਦੋ ਤਿੰਨ ਵਾਰ ਨ ਤੇ ਮੇਰਾ ਸਮਤੀ ਸੁਤੀ ਗੋਖੀ ਏ ਘਰੇ ਜਾ ਕੇ ਨਾ-ਨਾ ਤੇ ਜੋਬ ਤੇ ਆਉਂਦੇ ਹੋ ਅਪਣਾ-ਨਾ ਤੇ ਫੇਰ ਗੁਰਦੁਆਰੇ ਜਾਂਦਾ ਵ ਰਾਤੀ ਗਤਕਾ ਵਗੈਰਾ ਖੇਡਣ ਤੇ ਉੱਥੋਂ ਆ ਕੇ ਨਾਉਣਾ
ਬਿਲਕੁਲ ਸਹੀ ਹੈ। ਦੇਖੋ ਹੋਣਾ ਹੀ ਚਾਹੀਦਾ। ਸਾਡੇ ਬੋਡੀ ਸਾਡੀ ਫਰੈਸ਼ ਫੀਲ ਕਰੇਗੀ। ਗਰਮੀ ਥੋੜਾ ਰਾਹਤ ਮਿਲੇਗੀ। ਸਾਨੂੰ ਅਸੀਂ ਫਰੈਸ਼ ਰਹਾਂਗੇ ਥੋੜੇ ਜਿੰਨੇ
ਮੈਂ ਤਾਂ ਇਹੀ ਚਾਹਵਾਂਗਾ ਕਿ ਤੁਸੀਂ ਵੀ ਜਿੰਨੇ ਹੋ ਸਕੇ ਇਸ ਗਰਮੀ ਵਿੱਚ ਆਪਣਾ ਧਿਆਨ ਰੱਖੋ। ਘਰ ਵੀ ਸਾਰਿਆਂ ਨੂੰ ਕਹੋ ਸਾਰੇ ਧਿਆਨ ਰੱਖਣ ਇਸ ਗਰਮੀ ਵਿੱਚ ਤੇ ਗਰਮੀ ਵਿੱਚ ਜਿੰਨਾ ਹੋ ਸਕੇ। ਤਿੰਨ ਤੋਂ ਚਾਰ ਲੀਟਰ ਚਾਰ ਤੋਂ ਪੰਜ ਲੀਟਰ ਪਾਣੀ ਜਿੰਨਾ ਪੀ ਸਕੋ ਓਨਾ ਪੀਓ ਔਰ ਨਾਲੇ ਇਹੀ ਕਹਿਣਾ ਚਾਹਵਾਂਗਾ। ਕੀ ਤੁਸੀਂ ਨਾ ਰਸਨਾਂ ਜਾਂ ਫਿਰ ਟੈਂਕ ਓ ਆਰ ਐੱਸ ਗਲੂਕੋਨ ਡੀ, ਇਲੈਕਟਟਰੋਡ ਏਦਾਂ ਦੀ ਚੀਜ਼ਾਂ ਦਾ ਯੂਜ਼ ਕਰੋ। ਮੇਰੇ ਮੁਤਾਬਿਕ
ਬਿਲਕੁਲ ਸਹੀ ਗੱਲ ਤੇ ਅਸੀ ਓ ਐਕਸ ਹੈ ਇਹ ਸਾਨੂੰ ਲੂ ਨੀ ਲੱਗਦੀ ਓ ਐਕਸ ਪੀ ਲਾਂਗੇ ਗਲੂਕੋਨ ਡੀ ਲਾਂਗੇ ਜਿੰਨਾ ਜ਼ਿਆਦਾ ਪਾਣੀ ਪੀਵਾਂਗੇ ਸਾਡੀ ਬੋਡੀ ਤੇ ਜਿਆਦਾ ਹਾਈਡਰੇਟ ਰਹੇਗੀ। ਔਰ ਜਿੰਨੀ ਹਾਈਡਰੇਟ ਸਾਡਾ ਲੂ ਲੱਗਣ ਦੇ ਚਾਂਸ ਸਾਨੂੰ ਘੱਟ ਹੋਣਗੇ।
ਦੇਖੋ ਨੋਰਮਲੀ ਗੱਲ ਦੱਸਾ ਨਾ, ਇਹ ਤਾਂ ਹੋਈ ਸਾਡੀ ਓ਼ਆਰ ਐਸ ਵਗੈਰਾ ਵਾਲੀ ਗੱਲ ਅਗਰ ਮੈਂ ਫਰੂਟ ਦੀ ਗੱਲ ਕਰਾਂ ਤਾਂ ਮੇਰੇ ਮੁਤਾਬਿਕ ਇਸ ਗਰਮੀ ਵਿੱਚ ਸਭ ਤੋਂ ਬੈਟਰ ਹੈਗਾ। ਫਰੂਟ ਵਾਟਰ ਮੈਲਨ। ਸਭ ਤੋਂ ਬੈਟਰ ਉਹਦਾ ਫਾਇਦਾ ਪਤਾ ਕੀ ਹੁੰਦਾ। ਉਹਦੇ ਅੰਦਰ ਪਾਣੀ ਦੀ ਕਮੀ ਕੰਪਲੀਟ ਕਰਦਾ ਹੈ। ਖੂਨ ਦੀ ਕਮੀ ਕੰਪਲੀਟ ਕਰਦਾ ਹੈ। ਠੰਡਾ ਹੁੰਦਾ ਹੈ। ਨਾਲੇ ਫਰੈਸ਼ ਫੀਲ ਕਰਾਉਂਦਾ ਖਾਣ ਤੋਂ ਬਾਅਦ ਢਿੱਡ ਭਰ ਦਿੰਦਾ। ਉਹ ਕਾਫੀ ਚੀਜ਼ਾਂ ਸਾਡੀਆਂ ਨਾ ਉਹ ਦੂਰ ਕਰ ਦਿੰਦਾ ਏ। ਕਿ ਉਹਨੂੰ ਖਾਓ ਤੇ ਢਿੱਡ ਦੇ ਅੰਦਰ ਪਾਣੀ ਦੀ ਕਮੀ ਕੰਪਲੀਟ ਕਰ ਦਿੰਦਾ। ਉਹ
ਬਿਲਕੁਲ ਸਹੀ ਗੱਲ ਹੈ ਐ। ਹੋਰ ਖਰਬੂਜਾ ਵੀ ਹੈ।
ਹਮ ਖਰਬੂਜਾ, ਅੰਬ ਹੋ ਐਸ ਤਰਾਂ ਗਰਮੀਆਂ ਲਈ ਬੈਸਟ ਹੈ। ਮੇਰੇ ਮੁਤਾਬਿਕ
ਗਰਮ ਜਿੰਨਾ ਹੋ ਸਕੇ। ਆਪਾਂ ਦੇ ਪਾਣੀ ਪੀਓ। ਪਾਣੀ ਅਰ ਸਾਦਾ
ਹੂੰ ਦੇਖੋ। ਨੋਰਮਲੀ ਗੱਲ ਲ ਲੋਕੀ ਨਾ ਜਿਆਦਾ ਫੋਖਾ ਪਾਣੀ ਵੀ ਪਾਉਂਦੇ
ਹਾਂ
ਤਾਂ ਉਹਨਾਂ ਨੇ ਇਹੀ ਕਹਿਣਾ ਹੈ ਕਿ ਦੇਖੋ ਓ ਆਰ ਐਸ ਵਗੈਰਾ ਯੂਜ ਕਰ ਲੋੈ ਪੈੋਲ ਯੂਜ ਕਰ ਲ ਗਲੂਕੋਨ ਡ ਯੂਜ ਕਰ ਲੋ ਵਰਨਾ ਫੇਰ ਤੁਹਾਨੂੰ ਨ ਗੱਲ ਵਰਨਾ ਫਿਰ ਅਗਰ ਤੁਸੀਂ ਇਹ ਚੀਜ਼ ਨਹੀਂ ਕਰੋਗੇ। ਤਾਂ ਤੁਹਾਨੂੰ ਗਲੂਕੋਸ ਟਰਾਈ ਕਰਨਾ ਪਏਗਾ। ਮੇਰਾ ਕਹਿਣਾ ਇ ਗਰਿੱਪ ਇੰਨੀ ਧੁੱਪ ਚ ਨਾ ਜਿੰਨਾ ਹੋ ਸਕੇ ਬੰਦੇ ਨੂੰ ਆਰਾਮ ਕਰਨਾ ਚਾਹੀਦਾ। ਮੇਰੇ ਮੁਤਾਬਿਕ ਅਗਰ ਆਰਾਮ ਕਰੇ ਤਾਂ ਫ਼ਾਇਦੇਮੰਦ ਰਹੇਗਾ। ਨਹੀਂ ਕਰੇਗਾ ਤੇ ਘੱਟ ਚਲੇਗਾ ਸਕੂਲ ਜਾਣ ਵਾਲੇ ਜੋ ਬੱਚੇ ਹਨ ਹੁੰਦੇ ਨੇ ਉਹਨਾਂ ਨੂੰ ਮੈਂ ਕਹਿੰਦਾ ਵਾ ਕਿ ਘਰ ਆ ਕੇ ਆਰਾਮ ਕਰੋ। ਸਟੱਡੀ ਕਰੋ, ਆਰਾਮ ਕਰੋ ਬੱਸ ਬਾਹਰ ਖੇਡਣ ਵੀ ਨਾ ਜਾਓ ਜੋ ਪਹਿਲੇ ਕਹਿਦੇ ਸੀ ਨਾ ਬਾਹਰ ਖੇਡਣ ਨਾਲ ਸਰੀਰ ਹੀ ਰਹਿਦਾ ਹ ਉਹ ਰਹਿੰਦਾ ਇੰਨੀ ਧੁੱਪ ਚ ਕੁਛ ਨੀ ਉਸੇ ਰਹਿੰਦਾ ਠੰਡ ਦੇ ਟਾਈਮ ਚ ਮਤਲਬ ਚੱਲਦਾ ਵੀ ਏ। ਇਨੀ ਧੁੱਪ ਦੇ ਵਿੱਚ ਬਾਹਰ ਜਾ ਏ ਨੀ ਚੱਲਦਾ। ਉਹ ਸਾਡੇ ਵਰ ਸਾਡੇ ਵਰਗੇ- ਸਾਡੇ ਵਰਗੇ ਕੁਸ਼ਤੇ ਏਦਾਂ ਦੇ ਹੁੰਦੇ ਨੇ। ਇੰਨੀ ਗਰਮੀ- ਗਰਮੀ ਵਿੱਚ ਚਾਹ ਪੀ ਲੈਂਦੇ। ਉਹਨਾਂ ਦੀ ਚਾਹ ਦੀ ਆਦਤ ਨਹੀਂ ਜਾਂਦੀ।
ਅਸੀਂ ਵੀ ਕਦੀ-ਕਦੀ ਗਰਮੀ ਚ, ਜਿੰਨੀ ਮਰਜ਼ੀ ਗਰਮੀ ਹੋਵੇ, ਚਾਹ ਪੀ ਲੈਂਦੇ ਹਾਂ।
ਬਟ, ਬਟ ਮੈਨੂੰ ਤੇ ਇਨੀ ਹੈ ਨੀਂ ਚਾ, ਮੈਂ ਚਾਹ ਮਤਲਬ ਪੀਂਦਾ ਨੀ ਬਿਲਕੁਲ ਵੀ। ਭਰਾ ਏ ਮੇਰਾ, ਓਹ ਚਾਹ ਦਾ ਬਿਲਕੁਲ, ਕੁਛ ਵੀ ਕੈ ਸਕਦੇ ਓ। ਚਾਹ ਬਹੁਤ ਪਸੰਦ ਐ, ਚਾਹ ਨੀ ਛੱਡਦਾ। ਮੈਂ ਤੇ ਇੱਕ ਚਾਹ ਦਾ
ਬਿਲਕੁਲ- ਬਿਲਕੁਲ, ਸਹੀ ਗੱਲ ਏ। ਕਦੇ ਕਦੀ ਤੇ ਬੰਦਾ ਘੜੀ ਮੁੜੀ ਚਾਹ ਪੀ ਲੈਂਦੈ।
ਦੇਖੋ ਮੈਂ ਤੇ ਹੁਣ ਜਿਵੇਂ ਕਿ ਸਵੇਰੇ ਕੰਮ ਤੇ ਆਂਦਾ ਵਾ ਨਾ
ਹਾਂਜੀ-ਹਾਂਜੀ, ਅੱਛਾ।
ਦੇਖੋ ਚਾਹ ਵੀ ਕਾਫੀ ਨਾ ਸਰੀਰ ਤੇ ਦਿੱਕਤ ਪਾਉਂਦੀ, ਜਿਆਦਾ ਵੀ ਨਹੀਂ ਚਾਹੀਦੀ। ਬੰਦੇ ਨੇ ਫਨ ਲਈ, ਅਗਰ ਬੰਦਾ ਫਨ ਲਈ ਅਗਰ ਬੰਦਾ ਫਨ ਲਈ ਬੋਲੇ ਕਿ ਮੈਂ ਜ਼ਿਆਦਾ ਪੀ ਲੈਂਦਾ ਤਾਂ ਚੱਲਦੀ ਹੈ ਗੱਲ, ਹਨਾ। ਕਿ ਹਾਂ ਗਰਮੀ ਵਿੱਚ ਵੀ ਨਹੀਂ ਛੱਡਦਾ। ਫਨ ਦੇ ਲਈ ਕੋਈ ਦਿੱਕਤ ਨਹੀਂ ਐ, ਬਟ ਏਦਾਂ ਨੋਰਮਲੀ ਗੱਲ ਦਸਾਂ ਤਾਂ ਵੀ ਇੰਨੀ ਚਾਅ ਚ ਨਾ ਮੇਰੇ ਮੁਤਾਬਿਕ ਨਹੀਂ ਪੀਣੀ ਚਾਹੀਦੀ ਇੰਨੀ ਚਾ, ਠੀਕ ਏ ਨਾ।
ਹਾਂਜੀ।
ਥੋੜਾ ਸਾ, ਥੋੜਾ ਜਿਹਾ ਦਿੱਕਤ ਪੈਂਦੀ ਏਦਾਂ।
ਹੂੰ। ਉਹ ਗਰਮੀ, ਇਤਨੀ ਜ਼ਿਆਦਾ ਗਰਮੀ ਚ ਕੌਣ ਚਾਹ ਪਿੰਦਾ। ਮੈਂ ਤੇ ਕੈਂਦੀ ਨਿੰਬੂ ਪਾਣੀ ਪੀ ਲੋ, ਪਾਣੀ ਪੀ ਲੋ। ਚਾ ਥੋੜੀ , ਬਿਲਕੁਲ- ਬਿਲਕੁਲ।
ਦੇਖੋ ਨੋਰਮਲ ਗੱਲ ਏ, ਇੰਨੀ ਗਰਮੀ ਵਿੱਚ ਬੰਦੇ ਨੂੰ, ਮੇਰੇ ਮੁਤਾਬਿਕ ਨਹੀਂ ਪੀਣੀ ਚਾਹੀਦੀ ਚਾਹ।
ਬਿਲਕੁਲ।
ਠੀਕ ਏ ਨਾ। ਚਾਹ ਪੀਣੀ ਏ, ਤਾਂ ਘੱਟ-ਘੱਟ ਪੀਵੋ। ਤੇ ਇੰਨੀ ਗਰਮੀ ਚ, ਜਿੰਨਾ ਹੋ ਸਕੇ, ਪਾਣੀ ਪੀਓ। ਆਪਣਾ ਧਿਆਨ ਰੱਖੋ, ਹੈਨਾ। ਘਰ ਵਾਲਿਆਂ ਦਾ ਧਿਆਨ ਰੱਖੋ। ਘਰ ਵਾਲਿਆਂ ਨੂੰ, ਜਿੰਨਾ ਹੋ ਸਕੇ, ਕੁਛ ਨਾ ਕੁਛ ਠੰਡਾ ਬਣਾ ਕੇ ਦੇਂਦੇ ਰਹੋ।
ਬਿਲਕੁਲ-ਬਿਲਕੁਲ, ਸਹੀ ਗੱਲ ਏ।
ਜਿੰਨਾ ਹੋ ਸਕੇ, ਨਾਓ ਧੋਵੋ।
ਹਾਂ, ਦੇਖੋ, ਜਿੱਦਾਂ ਦੇਖੋ, ਅਸੀਂ ਗਰਮੀ ਤੋਂ ਬਚਾਂਗੇ ਸਾਨੂੰ, ਮੈਂ ਤਾਂ ਕਹਾਂਗੇ ਗਰਮੀ ਤੋਂ ਤੁਹਾਨੂੰ, ਚਾਹ ਪੀਣ ਦਾ ਮਨ ਕਰਦਾ ਨਾ, ਚਾਹ ਛੋੜ ਤੁਸੀਂ ਲੱਸ ਸੀ ਪੀ ਲੋ, ਓਦੇ ਬਦਲੇ ਛਾਛ ਪੀ ਲੋ, ਨਿੰਬੂ ਪਾਣੀ ਪੀ ਲੋ। ਉਹ ਤੁਹਾਡਾ ਅਗਰ, ਜ਼ਦਾ ਹੀ ਚਾਹ ਪੀਣ ਦਾ ਮਨ ਏ, ਤੁਸੀਂ ਕੋਲਡ ਕੋਫੀ ਪੀ ਸਕਦੇ ਹੋ, ਮੇਰੇ ਹਿਸਾਬ ਨਾਲ਼। ਦੇਖੋ ਗਰਮੀ ਜਾਦਾ ਠੰਢਾ ਹੀ ਪੀਣਾ ਬੈਟਰ ਏ।
ਦੇਖੋ ਨਿੰਬੂ ਪਾਣੀ ਬੈਸਟ ਏ, ਪਾਣੀ ਬੈਸਟ ਏ ਤੇ ਓ ਆਰ ਐਸ ਬੈਸਟ ਏ, ਗਲੂਕੋਨ ਡੀ ਬੈਸਟ ਏ। ਇਲੈਕਟ੍ਰੋਲ ਵੈਸਟ ਈ, ਨਾਲੇ ਕਮਾਂ ਤੇ ਇੱਕ ਹੈ ਨਾ, ਆਪਣੇ ਆਪ ਬੰਦੇ ਨੂੰ, ਮਤਲਬ ਧਿਆਨ ਰੱਖਣਾ ਚਾਹੀਦਾ, ਉਹ ਬੈਸਟ ਏ। ਆਪਣਾ ਧਿਆਨ ਰੱਖੋਗੇ ਤੇ, ਸਭ ਕੁਛ ਓਕੇ ਵੇ। ਬਾਕੀ ਮੈਂ ਤੁਹਾਨੂੰ ਇਹੀ ਕੈਣਾ ਚਾਹਾਂਗਾ, ਇਸ ਬਾਰੇ ਤ, ਤੁਹਾਡੇ ਨਾਲ ਗੱਲ ਕਰਕੇ, ਮੈਨੂੰ ਬਹੁਤ ਅੱਛਾ ਲੱਗਿਆ। ਆਪਾਂ ਕਰਦੇ ਹਾਂ ਗੱਲ ਫਿਰ, ਠੀਕ ਹੈ? ਸਾਸ਼ੀ ਕਾਲ, ਸਾਸ਼ੀ ਕਾਲ।